ਹ ਹਾਂਜੀ ਸਤਿ ਸ੍ਰੀ ਅਕਾਲ ਠੀਕ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
ਬਸ ਠੀਕ ਵਧੀਆ ਮੈਂ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਹਾਂਜੀ ਅਸੀਂ ਵੀ ਸਭ ਠੀਕ ਹਾਂ ਤੁਸੀਂ ਦੱਸੋ ਕੀ ਕਰਦੇ ਪਏ ਸੀਗੇ ਚਾਹ ਚਾਹ ਵਗੈਰਾ ਪੀ ਲਤੀ ਰੋਟੀ ਦੀ ਤਿਆਰੀ ਹੋ ਗਈ
ਹਾਂ ਹਾਂ ਬਸ ਚਾਹ ਉਹ ਕੀਤੀ ਹੈ ਉਹਨੇ ਅੱਜ ਤੇ ਲੇਟ ਹੀ ਹੋ ਗਈ
ਅੱਛਾ ਜੀ ਬਹੁਤ ਲੇਟ ਹੋ ਗਈ ਆੱਜ ਕਿ ਤਾਂ ਵੱਜਣ ਵਾਲੇ ਨੇ
ਹਾਂ ਬਸ ਸਮੋਸੇ ਲੈ ਆਏ ਸੀ ਤੇ ਫੇਰ ਉਹ ਉੱਥੇ ਬੜੀ ਰਸ਼ ਸੀ ਤੇ ਉਹ ਕਹਿੰਦੇ ਬੜੀ ਦੇਰ ਹੋ ਗਈ ਬਸ ਅੱਧਾ ਘੰਟਾ ਉਹਨੇ ਪੀਤੀ ਹੈ ਚਾਹ ਹਾਂ ਬਸ ਹੁਣ ਮੈਂ ਸੋਚਦੀ ਪਈਿਆ ਮੈਂ ਕਿਹਾ ਕਰੇਲੇ ਲਈ ਹੈਈ ਆ ਤੇ ਮੈਂ ਕਿਹਾ ਜਾਂ ਕਰੇਲੇ ਬਣਾਵਾਂ ਸਵੇਰੇ ਲਿਆਈ ਸੀ ਨਮਕ ਲਗਾ ਕੇ ਰੱਖਦੇ ਸੀ ਪ ਕੌੜਾਪਨ ਘੱਟ ਜਾਂਦਾ ਹੈ ਨਾ
ਹਾਂਜੀ ਹਾਂਜੀ ਨਮਕ ਲਗਾ ਕੇ ਪੌੜਾਪਨ ਘੱਟ ਦਾ ਨਮਕ ਨੀ ਲਗਾਵਾਂਗੇ ਫੇਰ ਘੋੜੇ ਬਹੁਤ ਬੰਦੇ ਖਾਦੇ ਹੀ ਨਹੀਂ ਜਾਂਦੇ
ਹਾਂ ਹਾਂ ਉਹ ਤੇ ਹੈ ਬਸ ਹੁਣ ਚਲਾਂਗੀ ਤੁਸੀਂ ਕਿਸ ਾ ਬਣਾਉਂਦੇ ਉਹ
ਮੈਂ ਤੇ ਦੇਖ ਮੈਂ ਤੇ ਦੇਖੋ ਜੀ ਦੋ ਤਿੰਨ ਤਰੀਕੇ ਨਾਲ ਬਣਾਉਾਨਦੀ ਹਾਂ
ਅੱਛਾ। ਹੈਲੋ।
ਆਵਾਜ਼ ਆ ਰਈ ਐ?
ਹਾਂਜੀ-ਹਾਂਜੀ।
ਹਾਂਜੀ, ਮੈਂ ਕਹਿ ਰਈ ਸੀਗੀ, ਤੁਹਾਨੂੰ ਦੱਸ ਰਹੀ ਸੀਗੀ, ਅਸੀਂ ਵੀ ਜਿਵੇਂ ਤੁਸੀਂ ਕਰੇਲੇ ਲਿਆ ਕੇ ਆਣੇ ਆ ਨਾ ਸਭ ਤੋਂ ਪਹਿਲੇ ਇਹਨਾਂ ਨੂੰ ਚੀਰ ਕੇ, ਬੀ ਨਿਕਾਲ ਕੇ ਨਾ ਨਮਕ ਲਗਾ ਕੇ ਰੱਖ ਦੇਈਦਾ, ਤਿੰਨ ਚਾਰ ਘੰਟਿਆਂ ਵਾਸਤੇ। ਏਹ ਰੱਸਤਾ ਤਾਂ ਵੀ ਕੜਕ ਪਨ ਨਿਕਲ ਜਾਵੇ। ਫਿਰ ਧੋਈ ਦੇ ਇਹਨਾਂ ਨੂੰ ਕਰੇ ਲਿਆਂ ਨੂੰ, ਥੋੜ੍ਹੀ ਦੇਰ ਨਾ ਟੇਢੇ ਕਰਕੇ ਰੱਖ ਦਈਦਾ, ਕਿ ਪਾਣੀ ਨੂੰੱਚੜ ਜਾਵੇ। ਫੇਰ ਉਸ ਤੋਂ ਬਾਅਦ ਤੇਲ ਧਰ ਕੇ, ਤੇਲ ਜਦੋਂ ਸੜ ਜਾਂਦਾ ਏ, ਫੇਰ ਏਨੂੰ ਚੰਗੀ ਤਰ੍ਹਾਂ ਲਾਲ ਕਰੀਦਾ ਏ।
ਅੱਛਾ-ਅੱਛਾ।
ਫੇਰ ਉਹਨੂੰ ਨਿਕਾਲ ਲਈਦਾ ਏ, ਫੇਰ ਉਹਸ ਥੋੜਾ ਤੇਲ ਠੰਢਾ ਹੁੰਂਦਾ ਤੇਲ ਥੋੜਾ ਘਟਾ ਕੇ ਨਾ, ਕਾਫੀ ਤੇਲ ਘਟਾ ਕੇ, ਇੱਕ ਪਾਸੇ ਮੈਂ ਮਸਾਲਾ ਨਾਲ ਤਿਆਰ ਕਰ
ਮੈਂ, ਮੈਂ ਨੀ ਕਰਦੀ ਬਹੁਤੇ, ਅ ਕਾਲੇ ਨੀ ਕਰਦੀ ਬਹੁਤੇ। ਹਲਕੇ-ਹਲਕੇ ਈ ਕਰਨੀ ਆ। ਫੇਰ ਨਾ ਉਹ ਸਾੜ ਪਾਉਂਦੇ ਨੇ, ਜਿਆਦਾ ਕਾਲੇ ਹੋਏ ਹੋਣ ਨਾ।
ਹਾਂ-ਹਾਂ-ਹਾਂ।
ਆਂ।
ਜੇ ਅਗਰ ਜਾਦਾ ਲਾਲ ਨੀ ਕਰਦੇ ਨਾ, ਭੈਣ ਜੀ ਫੇਰ ਔਹ ਕੱਚੇ-ਕੱਚੇ ਰਹਿੰਦੇ ਨੇ, ਹਸਬੈਂਡ ਵੀ ਮਨੂੰ ਬੋਲਦੇ ਰਹਿੰਦੇ ਨੇ, ਕੱਚੇ ਨੇ ਕੱਚੇ ਨੇ।
ਅੱਛ, ਨਈ ਠੀਕ।
ਅੰਦਰ ਤੱਕ ਪੱਕੇ ਨਈ ਹੈਗੇ।
ਹਾਂ, ਬੀ ਬਿਲਕੁਲ ਕੋਲੇ ਨੀ ਕਾਲੇ, ਜਿਵੇਂ ਹੁੰਦੇ ਨਾ ਕਾਲੇ ਸ਼ਾਹ, ਕਈ ਕਰ ਦਿੰਦੇ ਨੇ। ਮੈਂ ਠੀਕ-ਠੀਕ ਰੱਖਣੀ, ਅੱਛਾ-ਅੱਛਾ।
ਜੀ, ਥੋੜਾ ਸਈ ਰੱਖਦੀ ਆ, ਨਾ ਜਿਆਦਾ ਕੱਚੇ ਵੀ ਨਾ ਫਿਰ ਲ ਕਨ ਫੀਲ ਬਣਾਵਾ ਏਹ ਕੱਚੇ ਨੇ, ਤੇ ਨਾ ਜ਼ਿਆਦਾ ਔਹ ਕਰਦੀ ਆ ਕਿ ਕਾਲੇਪਨ, ਕਾਲਾ ਕੋੜਾ-ਕੋੜਾ ਸਵਾਦ ਆਵੇ। ਉਹੀ ਚੀਜ਼ ਨਈ ਕਰਦੀ, ਹਾਂਜੀ, ਫੇਰ ਉਸ ਤੋਂ ਬਾਅਦ ਏਹ ਨਾ ਪਿਆਜ ਲਸਣ, ਲਸਣ ਦਾ ਨੀ ਖੈਰ ਪਾਉਂਦੀ, ਪਿਆਜ਼ ਤੇ ਟਮਾਟਰ ਇਕੱਠੇ ਗ੍ਰੈਂਡ ਕਰ ਲੈਂਣੀ ਆ। ਫੇਰ ਔਨਾਂ ਤੜਕਦੀਆਂ। ਤੇਲ ਥੋੜਾ, ਤੇਲ ਵੀ ਥੋੜਾ ਨਾਮ ਮਾਤਰ ਹੀ ਪਾਉਣੀ ਆ। ਤੇਲ ਅ ਕਿਆ ਨਾਮ ਏ, ਮਸਾਲਾ ਚੰਗੀ ਤਰ੍ਹਾਂ ਲਾਲ ਕਰਕੇ ਉਹਦੇ ਵਿੱਚ ਨਮਕ, ਹਲਦੀ, ਮਿਰਚ, ਲੂਣ। ਤੇ ਅਪਣਾ ਅਮਚੂਰ ਵੀ ਥੋੜ੍ਹਾ ਜਿਹਾ ਪਾ ਲੈਣੀ ਆ। ਉਹਦੇ ਨਾਲ ਹੋਰ ਟੇਸ ਚਾ ਜਾਂਦੇ ਨੇ, ਬਸ ਮਸਾਲੇ ਨੂੰ ਨਾ ਚੰਗੀ ਤਰ੍ਹਾਂ ਲਾਲ ਕਰਕੇ ਫੇਰ ਔਨੂੰ ਕਰੇਲਿਆਂ ਦੇ ਵਿੱਚ ਫੀਲਿੰਗ ਕਰ ਦੇਣੀ ਆ। ਏਦਾਂ ਵੀ ਮੈਂ ਮਨਾਣੀ ਆ ਮੈਂ ਇੱਕ ਦੋ ਤਰੀਕਿਆਂ ਨਾਲ ਹੋਰ ਬਨਾਣੀ ਹਾਂ ਜਿਵੇਂ, ਕਈ ਵਿੱਚ ਆਲੂ ਪਸੰਦ ਕਰਦੇ ਨੇ, ਕਈ ਆਲੂ ਨਈ ਪਸ ਪਸੰਦ ਕਰਦੇ ਅਨ, ਵਿੱਚ ਇੱਕ ਪਾਸੇ ਕੀ ਕਰਦੀ ਆ ਕਿਵੇਂ ਮੈਂ ਕਰੇਲੇ ਬਰੀਕ-ਬਰੀਕ ਕੱਟ ਕੇ ਨਾ ਜ਼ਿਆਦਾ ਬਰੀਕ ਵੀ ਨਈ ਕੱਟਣੇ, ਜੇ ਫਿਰ ਬਰੀਕ ਕਰਨੇ ਏ, ਉਹ ਫੇਰ ਕਾਗਜ਼ ਦੀ ਤਰ੍ਹਾਂ ਹੋ ਜਾਂਦੇ ਨੇ। ਥੋੜੇ ਹਲਕੇ-ਹਲਕੇ ਮੋਟੇ ਕੱਟ ਕੇ, ਜਿਵੇਂ ਆਲੂ ਕੱਟਦੇ ਆ ਆਪਾਂ ਕੱਟਣ ਤੋਂ ਬਾਅਦ ਉਹਨੂੰ ਤਲ ਲੈਣੀ ਆ। ਤਲ ਕੇ, ਹਾਂ ਕਚਰੀ, ਹਾਂ ਕਚਰੀਆਂ ਕਹਿੰਦੀ ਬੀ ਆਂ। ਕਚਰੀਆਂ ਦੇ ਵਿੱਚ, ਖਾਲੀ ਕਿਸੇ ਵੇਲੇ ਪਿਆਜ ਪਾ ਕੇ, ਨਮਕ, ਹਲਦੀ, ਮਿਰਚ ਪਾ ਕੇ, ਅਮਚੂਰ ਪਾ ਕੇ, ਖਚਰੀਆਂ ਪਾ ਲੈਣੀ ਆ, ਇੱਕ ਏਦਾਂ ਬਨਾਣੀ ਆ। ਹੁਣ ਕਈ ਵਾਰੀ ਹਸਬਡ ਕੇਹ ਦਿੰਦੇ ਐ ਆਲੂ ਪਿਆਜ ਵੀ ਨਾਲ ਬਣਾ ਦੀ, ਫਿਰ ਕੀ ਕਰਦੀ ਹੁੰਣੀ ਆ, ਕਰੇਲੇ ਏਦਾਂ ਈ ਬਰੀਕ ਬਰੀਕ ਕੱਟ ਕੇ ਕਚਰੀਆਂ ਜਿਹੀਆਂ ਕੱਟ ਕੇ ਬਣਾ ਕੇ ਇੱਕ ਪਾਸੇ ਆਲੂ ਬਣਾ ਲੈਂਦੀ ਹਾਂ ਫਿਰ ਉਹ ਕਚਰੀਆਂ ਨੂੰ ਵੀ ਮਿਕਸ ਕਰ ਦਿੰਦੀ ਆ ਉਹ ਆਲੂ ਆਲੂ ਪਿਆਜ ਤੇ ਉਹ ਕਚੜੀਆਂ ਮਿਕਸ ਹੋ ਜਾਂਦੀਆਂ ਉਹਦਾ ਟੇਸਟ ਵੀ ਬੜਾ ਵਧੀਆ ਆਉਂਦਾ ਇਹਦੇ ਚ ਟਮਾਟਰ ਵਗੈਰਾ ਨਹੀਂ ਪਾਉਣਾ ਇਹਦੇ ਚ ਮੈਂ ਅਮਚੂਰ ਪਾਦੀ ਹਾਂ
ਅੱਛਾ ਅੱਛਾ
ਬਹੁਤ ਸਵਾਦ ਬਨਦੇ ਨੇ
ਅਸੀਂ ਤੇ ਇੱਕ ਉਹੀ ਬਣਾਉਦੇ ਹਾਂ ਜਿਹੜੇ ਮਸਾਲੇ ਵਾਲੇ ਆ ਹਲਦੀ ਸੌਂਫ ਤੇ ਆਮਚੂਰ ਇਹਦੀ ਸੁੱਕਾ ਮਸਾਲਾ ਭਾਰ ਕੇ ਨਾ ਤੇ ਹ ਉਹਦੇ ਵਿੱਚ ਹਲਕਾ ਜਿਹਾ ਤੇਲ ਪਾ ਦਿੰਦੇ ਆ ਬ ਬਈ ਮਸਾਲਾ ਨਾ ਬਹਿ ਜਾਵੇ ਵੀ ਉੱਡੇ ਨਾਂ ਵਿੱਚੋਂ ਤੇ ਹਾਂ ਵਿੱਚ ਫਿਰ ਉਹ ਓਰੇਂਜ ਕਰੇਲਾ ਲਿਆ ਹੀ ਭਾਰਤੀ ਦਾ ਤੇ ਉਤੋਂ ਧਾਗੇ ਨਾ ਬੰਦ ਦਈਦਾ ਵਿੱਚੋਂ ਨਿਕਲੇ ਨਾ ਹਾਂ ਅਸੀਂ ਜ ਇਸ ਤਰ ਵੀ ਬਣਾ ਲੈਂਦੇ ਹਾਂ ਤੇ
ਹੋਰ ਕਿੱਦਾਂ ਬਣਾਉਂਦੇ ਹੋ ਤੁਸੀਂ ਨਾਨ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ ਹਾਂ ਹਾਂ ਹਾਂਜੀ ਹਾਂਜੀ ਭੈਣਜੀ ਹੁਣ ਆਵਾਜ਼ ਆਈ ਵਿੱਚ ਆਵਾਜ਼ ਨਹੀਂ ਆ ਰਹੀ ਸੀਗੀ
ਹੈਲੋ ਹੈਲੋ
ਹੈਲੋ